ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਮੈਮ ਹੋਰ ਕਿਵੇਂ ਹੋਂ
ਮੈਂ ਵਧੀਆ ਤੁਸੀਂ ਦੱਸੋ ਕਿਵੇਂ ਹੋ ਘਰ ਤੇ ਸਭ ਚੰਗੇ
ਹਾਂਜੀ ਹਾਂ ਹਾਂ ਸਾਰੇ ਵਧੀਆ ਤੁਸੀਂ ਦੱਸੋ
ਹਾਂਜੀ ਮੈਂ ਵੀ ਵਧੀਆ ਹੈਗੀ ਬਸ ਖਾਣਾ ਖਾਣ ਤਾਂ ਲੱਗਿਆ ਬ ਸਾ ਤੈਨੂੰ ਫੋਨ ਕਰਨਾ ਵਾ
ਅੱਛਾ-ਅੱਛਾ ਚਲੋ ਵਧੀਆ। ਕੀਤਾ ਹੋਰ ਕੀ ਕਰਦੇ ਸੀ ਖਾ ਲਿਆ ਠੀਕ ਹੈ ਠੀਕ ਹੈ ਹੋਰ ਖਾਣਾ ਖਾ ਲਿਆ
ਨਾ ਨਾ ਵੀ ਖਾਣਾ ਤੇ ਨਹੀਂ ਖਾਇਆ ਮੇਰਾ ਮਨ ਹੀ ਨਹੀਂ ਕਰਦਾ ਹੈਗਾ ਮੈਂ ਨਾ ਅੱਜ ਕੱਲ ਬੜੀ ਮੋਟੀ ਹੋ ਗਈ ਆ ਹੁਣ ਮੈਨੂੰ ਡਰ ਲੱਗਦਾ ਹੈ ਖਾਣਾ ਖਾਣ ਉਹ
ਅੱਛਾ ਅੱਛਾ ਡਾਇਟਿੰਗ ਤੇ ਹੋ
ਡਾਈਟਿੰਗ ਤੇ ਤਾਂ ਮੈਂ ਹੂੰ ਵੀ ਨੀ ਮਤਲਬ ਤੁਸੀਂ ਦੇਖੋ ਪੰਜਾਬੀ ਹੈਗਾ ਨਾ ਪੰਜਾਬੀਆਂ ਨੂੰ ਟਾਇਟਿੰਗ ਤਾਂ ਹੁੰਦੀ ਨੀ ਹੈਗੀ
ਹਾਂਜੀ ਹਾਂ ਚਲੋ ਕੁਛ ਨਾ ਕੁਛ ਘਰ ਚ ਬਣੀ ਜਾਂਦਾ ਫਿਰ ਖਾਣਾ ਹੀ ਪੈਂਦਾ
ਹਾਂਜੀ ਬਿਲਕੁਲ ਮਤਲਬ ਤੁਸੀਂ ਫਿਰ ਜਵਾਨ ਤੋਂ ਬੋਹੀ ਲਲਾਜ ਹੀ ਤਾਂ ਪਗਦੀ ਰਹਿੰਦੀ ਅਗਰ ਕੁੱਝ ਵੀ ਬੰਦਾ ਹੈ ਬ ਵਧੀਆ ਘਰ ਤੋਂ
ਹਾਂਜੀ ਹਾਂ ਚਲੋ ਕੁਛ ਨਾ ਕੁਛ ਬੱਚੇ ਹੁੰਦੇ ਆ ਹੁਣ ਛੋਟੇ ਵੀ ਚਲੋ ਕੁਛ ਨਾ ਕੁਛ ਖਾ ਲਿਆ ਬੱਚਿਆਂ ਨੇ ਕੁਛ ਬਾਜ਼ਾਰੋਂ ਲਿਆਂਦਾ ਤਾਂ ਉਹ ਵੀ ਖਾਧਾ ਜਾਂਦਾ ਆ ਹਨਾ ਜਾਂ ਕੋਈ ਰਿਸ਼ਤੇਦਾਰ ਕੋਈ ਆ ਜਾਂਦਾ ਆ ਤਾਂ ਕੁਛ ਬਣਾਉਣਾ ਪੈਂਦਾ ਵਧੀਆ ਜਾਂ ਬਾਹਰੋਂ ਲਿਆਉਣਾ ਪੈਂਦਾ ਉਹਨਾਂ ਲਈ ਤਾਂ ਉਹ ਵੀ ਕੁਛ ਖਾਧਾ ਜਾਂਦਾ ਆ
ਹਾਂ। ਬਿਲਕੁਲ, ਬਿਲਕੁਲ ਬਿਲਕੁਲ ਮੈਂ ਨਾ ਅੱਜ ਕੱਲ ਮੋਟੀ ਹੋ ਗਈ ਹ ਤੇ ਮੈਂ ਪਹਿਲਾਂ ਤੋਂ ਸਕੂ ਬੱਚਿਆਂ ਦੇ ਸਕੂਲ ਜ ਹੁੰਦੇ ਨੇ ਤੇ ਮੈਂ ਨਾ ਐਕਸਰਸਾਈਜ਼ ਕਰ ਦਿੰਦੀ ਹਾਂ ਸੁਬਾਹ ਸੁਬਾਹ ਤੋਂ ਉੱਠ ਕੇ ਪਰ ਅੱਜ, ਕੱਲ੍ਹ ਤ ਰਟੀਨ ਹੀ ਨੀ ਬੰਦਾ ਹੈ। ਸੁਬੇ ਸੁਬੇ ਉੱਠਣੇ ਦਾ ਤਾਂ ਮੈਂ ਐਕਸਰਸਾਈਜ਼ ਵੀ ਨਹੀਂੀ ਕਰ ਪਾ ਰਹੀ ਹ ਮੈਂ ਥੋੜ੍ਹੀ ਮੋਟੀ ਹੋ ਗਈ ਹ ਇਹ ਵੇਟ ਕੰਟਰੋਲ ਤਾਂ ਹੈਗਾ ਹੈਗਾ ਹੀ ਨੀ ਮੇਰਾਰ ਪ੍ਰੋਬਲਮ ਇੰਨੀਆਂ ਹੋਗਆਂ ਨੇ ਮਤਲਬ ਪੇਟ ਵਿਚ ਮੈਂ ਤਾਂ ਪਰੇਸ਼ਾਨ ਹੋ ਗਈ ਹ ਮੈਂ ਡਾਕਟਰ ਨੂੰ ਵਖ ਦਿਖ ਵਿਖਾਇਆ ਸੀ ਉਹ ਮੈਨੂੰ ਕਹਿੰਦੇ ਤੁਸੀਂ ਜਿੰਮ ਜੁਆਇਨ ਕਰ ਲਿਓ ਜਿਮ ਦਾ ਵੀ ਕੋਈ ਹੈ। ਖਾਸ ਫਾਇਦਾ ਤਾਂ ਹੁੰਦਾ ਨੀ ਹੈਗਾ ਤਾਂ ਮੈਂ ਸੋਚਿਆ ਸੁਬ ਸੁਬ ਜਲਦੀ ਉੱਠ ਕੇ ਘੱਟ ਤੋਂ ਘੱਟ ਤੀਸ ਮਿੰਟ ਦੀ ਐਕਸਰਸਾਈਜ਼ ਕਰਨੀ ਹੈਗੀ ਹੀ ਹੈਗੀ।
ਹਾਂ ਸਹੀ ਗੱਲ ਹੈ ਇਹ ਤਾਂ ਹੈ ਮਤਲਬ ਚਲੋ ਹੁਣ ਜਿੱਦਾਂ ਹੋ ਗਿਆ ਆਪਾਂ ਨੂੰ ਕੁਛ ਬੱਚੇ ਮਤਲਬ ਛੁੱਟੀਆਂ ਨੇ ਬੱਚਿਆਂ ਦੀਆਂ ਉਹਨਾਂ ਕਰਕੇ ਵੀ ਆਪਾਂ ਕੁਛ ਰਾਤ ਨੂੰ ਲੇਟ ਸੌਦੇ ਹਾਂ। ਫਿਰ ਇੱਦਾਂ ਹੁੰਦਾ ਹੈ ਵੀ ਬੱਚਿਆਂ ਨੇ ਕਿਹੜਾ ਸਕੂਲ ਜਾਣਾ ਆ ਇਹਦੇ ਕਰਕੇ ਆਪਾਂ ਲੇਟ ਉੱਠ ਦਿੰਦੇ ਹਾਂ। ਅਤੇ ਤਾਂ ਕਰਕੇ ਤੋਂ ਐਕਸਰਸਾਈਜ਼ ਨਹੀਂ ਹੁੰਦੀ ਜੇ ਮਤਲਬ ਬੱਚੇ ਸਕੂਲ ਜਾਂ ਦੇ ਆ ਫੇ ਆਪਾਂ ਨੂੰ ਇਏਦਾਂ ਹੁੰਦਾ ਚਲੋ ਜਲਦੀ ਉੱਠਣਾ ਉਹਨਾਂ ਦਾ ਟਿਫਿਨ ਪੈਕ ਕਰਨਾ ਆ ਤੇ ਚਲੋ ਬੱਚਾ ਬੰਦਾ ਫਿਰ ਆਪਣੇ ਲਈ ਵੀ ਜਲਦੀ ਉੱਠ ਕੇ ਥੋੜ੍ਹੀ ਐਕਸਰਸਾਈਜ਼ ਆਪਣੇ ਲਈ ਵੀ ਟਾਈਮ ਕੱਢ ਲੈਂਦਾ ਐਕਸਰਸਾਈਜ਼ ਦਾ
ਬਿਲਕੁਲ, ਬਿਲਕੁਲ ਵਰਨਾ ਪੂਰੇ ਦਿਨ ਤੋਂ ਟਾਈਮ ਹੀ ਨੀ ਲੱਗਦਾ ਹੈਗਾ। ਬੱਚਿਆਂ ਦਾ ਨਾਲ ਲ ਵੀ ਸੀ ਹੋ ਔਰ ਨਾ ਮੈਂ ਤੂੰ ਅੱਜ, ਕੱਲ੍ਹ ਸਟਰੈਸ ਵੀ ਹੁੰਦਾ ਹੈਗਾ ਮਤਲਬਏ ਵੇਟ ਵੱਢਦਾ ਹੈ ਨਾ ਤੇ ਮੈਨੂੰ ਸਪੈਸ ਕੋ ਜਾਂਦਾ। ਮੈਂ ਤਾਂ ਡਾਕਟਰ ਮੈਨੂੰ ਇਹੀ ਸਲਾਹ ਦੇਂਦਾ ਹੈ। ਕਿ ਤੁਸੀਂ ਸੁਬਾ ਸੁਬਾਹ ਉੱਠਓ ਫਿਜ਼ਕਲ ਆਪਣੀ ਮੈਂਟਲ ਹੈਲਥ ਨੂੰ ਸਟਰੋਂਗ ਬਣਾਓ ਔਰ ਆਪਣਾ ਐਕਸਰਸਾਈਜ਼ ਕਰੋ ਅੱਜ ਕੱਲ ਤੋਂ ਫਾਸਟ ਲਾਈਫ ਹੋ ਗਿਆ ਨਾ ਨਹੀਂ ਤ ਮਤਲਬ ਸਿਹਤ ਨਾਲ ਨਾ ਬਿਲਕੁਲ
ਹੂੰ- ਹੂੰ ਮਤਲਬ ਦੇਖੋ ਮਤਲਬ ਆਪਾਂ ਨੂੰ ਉਹ ਖਾਣੇ ਦੇ ਨਾਲ- ਨਾਲ ਜਿਹੜਾ ਆ ਸਟਰ੍ਰੈਸ ਵੀ ਬਹੁਤ ਆ ਆਪਾਂ ਛੋਟੀ- ਛੋਟੀ ਗੱਲ ਦਾ ਸਟਰ੍ਰੈਸ ਲੈ ਲੈਂਦੇ ਹਾਂ ਨਾ ਉਹਦੇ ਕਰਕੇ ਵੀ ਆਪਣਾ ਜਿਹੜੇ ਹਾਰਮੋਨ ਆ ਉਹ ਇਨਬੈਲਸ ਹੋ ਜਾਂਦੇ ਆ ਆਪਾਂ ਮਤਲਬ ਕਾਫੀ ਓਵਰਥਿੰਕਿੰਗ ਕਰਦੇ ਹਾਂ। ਬਹੁਤ ਜ਼ਿਆਦਾ ਸੋਚਦੇ ਹਾਂ ਹਨਾ। ਉਹਦੇ ਕਰਕੇ ਵੀ ਜਿਹੜੇ ਆਪਣੇ ਹਾਰਮੋਨ ਨੇ ਉਹ ਇਨਬੈਲੈਂਸ ਹੋ ਜਾਂਦੇ ਨੇ ਤਾਂ ਕਰਕੇ ਵੀ ਥੋੜਾ ਸ੍ਰੈੱਸ ਆਪਾਂ ਮੋਟਾਪਾ ਵਗੈਰਾ ਆ ਜਾਂਦਾ ਹੈ। ਆਪਾਂ ਤੇ
ਬਿਲਕੁਲ ਮੈਂ ਵੀ ਨਹੀ ਸੋ ਰਹੀਾਂ ਸੁਬ੍ਹਾ ਸੁਬ੍ਹਾ ਉਠ ਐਕਸਰਸਾਈਜ਼ ਕਰ ਲਾਂ ਥੋੜ੍ਹੀ ਬਹੁਤ ਜਿੰਨੀ ਹੋ ਸਕਦੀ ਉਨੀ ਤੂੰ ਕਰੇ, ਕਿੰਨੀਆਂ ਬਿਮਾਰੀਆਂ ਹੁੰਦੀਆਂ ਨੇ, ਇਹਨਾਂ ਤੇ ਨਾਲ ਕਰਕੇ ਠੀਕ ਹੋ ਜਾਂਦੀ ਆ।
ਹਾਂਜੀ ਹਾਂ ਐਕਸਰਸਾਈਜ਼ ਤਾਂ ਬਹੁਤ ਵਧੀਆ ਹੈ ਦੇਖਲੋ ਮਤਲਬ
ਸੁਬਾਹ ਸੁਬਾਹ ਤੋਂ ਉੱਠ ਕੇ ਰੂਟੀਨ ਵੀ ਬਣ ਜਾਂਦਾ ਐ, ਔਰ ਆਪਣਾ ਐਕਟਿਵ ਵੀ ਰਹਿੰਦਾ ਏ ਸਰੀਰ, ਆਪਣੀ ਬੋਡੀ ਵੀ ਫਿਟ ਰਹਿੰਦੀ ਏ ਮਤਲਬ ਦਵਾਈ ਖਾਣ ਦੀ ਵੀ ਲੋੜ ਨਹੀਂ ਹੈਗੀ ਨਾ ਇਸ ਤੋਂ ਬਾਅਦ ਮੇਨ ਪ੍ਰੋਬਲਮ ਤਾਂ ਇਹੀ ਹੈਗੀ, ਅੱਜ ਕੱਲ ਦੇ ਡਾਕਟਰ ਤੋਂ ਇੰਨੀਆਂ ਦਵਾਈਆ ਦੇ ਦਿੰਨੇ ਆ ਛੋਟੀ ਛੋਟੀ ਗੱਲ ਤੇ ਸਿਰ ਦਰਦ ਹੋ ਰਿਹਾ, ਤੁਸੀਂ ਦਵਾਈ ਲੈ ਲਓ, ਪੇਟ ਦਰਦ ਹੋ ਰਿਹਾ ਦਵਾਈ ਲੈ ਲਓ, ਫੀਵਰ ਹੋ ਰਿਹਾ ਤੇ ਤੁਸੀਂ ਦਵਾਈ ਲੈ ਲਓ, ਮੈਨੂੰ ਦਵਾਈ ਨਾ ਬਿਲਕੁਲ ਨੀ ਪਸੰਦ ਹੈਗੀ।
ਹਾਂਜੀ ਹਾਂ ਤੇ ਨਾਲੇ ਨਾ ਏਦਾਂ ਹੁੰਦਾ ਆ ਵੀ ਆਪਾਂ ਜਦ ਐਕਸਰਸਾਈਜ਼ ਕਰਦੇ ਆ ਤਾਂ ਆਪਾਂ ਨੂੰ ਭੁੱਖ ਵੀ ਲੱਗਦੀ ਆ, ਜਿਹੜਾ ਆਪਣਾ ਆਪਾਂ ਖਾਣੇ ਆ ਉਹ ਆਪਾਂ ਨੂੰ ਹਾਜ਼ਮ ਵੀ ਹੋ ਜਾਂਦਾ ਆ ਹਨਾ। ਤਾਂ ਕਰਕੇ ਫੇਰ ਮਤਲਬ ਚਲੋ ਜਿਹੜਾ ਬੋਡੀ ਆ ਨਾ ਉਹ ਵਧੀਆ ਬੈਲੈਂਸ ਬਣਿਆ ਰ ਰਹਿੰਦਾ, ਉਹਨਾਂ ਦਾ ਜਿਹੜਾ ਵੇਟ ਦਾ ਆਪਣਾ ਹੁੰਦਾ ਹੈ ਨਾ ਕਿਉਂਕਿ ਜਿਹੜਾ ਖਾਣਾ ਹੁੰਦਾ, ਉਹ ਆਪਣਾ ਪਚ ਜਾਂਦਾ ਆ। ਨਹੀਂ ਤਾਂ ਜੇ ਆਪਾਂ ਬੈਠੇ ਰਹੀਏ, ਤਾਂ ਉਹ ਜਿਹੜਾ ਉਹ ਡਾਇਜਸਟ ਨਹੀਂ ਹੁੰਦਾ ਹੈਗਾ।
ਹਾਂਜੀ -ਹਾਂਜੀ ਬਿਲਕੁਲ ਬਿਲਕੁੱਲ ਸਹੀ ਕੀਤਾ ਕਹਿ ਰਹੇ ਹੇ ਤੁਸੀਂ
ਹਾਂਜੀ ਹਾਂ ਤਾਂ ਇਹਦੇ ਕਰਕੇ ਫਿਰ ਆਪਾਂ ਨੂੰ ਮਤਲਬ ਚਲੋ ਐਕ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਚਲੋ ਨਹੀਂ ਸੁਬਾਹ ਨਹੀਂ ਤਾਂ ਸ਼ਾਮ ਨੂੰ ਵੀ, ਚਲੋ ਜੇ ਆਪਣਾ ਸੁਬਾਹ ਟਾਈਮ ਨੀ ਲੱਗਦਾ ਹੈਗਾ ਹਨਾ। ਤੇ ਆਪਾਂ ਸ਼ਾਮ ਨੂੰ ਕਰ ਲਉ। ਹਾਂਜੀ ਹਾਂ ਤੇ ਕਰਨੀ ਤਾਂ ਚਾਹੀਦੀ ਹੈ ਇੱਕ ਟਾਈਮ।
ਹਾਂਜੀ- ਹਾਂਜੀ। ਬਿਲਕੁਲ -ਬਿਲਕੁਲ, ਮੈਂ ਵੀ ਬਸ ਐਕਸਰਸਾਈਜ਼ ਕਰਨ ਤੋਂ ਹੀ ਜਾਇਆ ਬ ਸੋਚ ਰਹੀ ਹਾਂ, ਮੈਂ ਜਿੰਮ ਜੁਮ ਤਾਂ ਨਹੀਂ, ਕਿਉਂਕਿ ਇਸ ਕਰਕੇ ਨਾ ਮਤਲਬ ਬੀ ਪੀ ਵੀ ਔਰ ਕਿੰਨੀ ਡੇਂਜਰਸ ਬਿਮਾਰੀ ਹੁੰਦੀ ਨੇ, ਉਹ ਘੱਟ ਹੁੰਦੀ ਐ।
ਹਾਂਜੀ ਹਾਂ ਹਾਂ।
ਬਹੁਤ ਜ਼ਰੂਰੀ ਹੈਗੀ, ਜਦੋਂ ਅਸੀਂ ਕਸਰਤ ਕਰਦੇ ਹਾਂ, ਤੇ ਸਾਡੀ ਬੋਡੀ ਵਿੱਚ ਨਾ ਹੈਪੀ ਹਾਰਮੋਨਲੀ ਹੁੰਦੇ ਨੇ। ਸਾਨੂੰ ਸਟਰੈਸ, ਟੈਨਸ਼ਨ, ਡਿਪਰੈਸ਼ਨ ਬਚਾਉਂਦੇ ਨੇ। ਔਰ ਬਲਕਿ ਸਟੂਡੈਂਟਸ ਆਪਣੇ ਬੱਚਿਆਂ ਦੇ ਐਕਸਜਸਾਈਜ਼ ਕਰਨਾ ਤਾਂ ਬਹੁਤ ਹੀ ਜ਼ਰੂਰੀ ਹੈਗਾ, ਕਿਉਂਕਿ ਇਹ ਹੁੰ ਕੱਲੇ ਕੋਂਸਟਰੇਟ, ਮੈਮੋਰੀ ਦੇ ਫੋਕਸ ਨੂੰ ਇਮਪਰੂਵ ਕਰਦੀ ਐ। ਉਹ ਆਪਣੀ ਸਟੱਡੀਜ਼ ਵਿੱਚ ਵਧੀਆ ਪਰ ਪਰਫੋਮ ਕਰ ਸਕਦੀ ਨੇ ਜਦੋਂ ਉਹਨਾਂ ਦਾ ਮਾਇੰਡ ਫਰੈਸ਼ ਐਕਟਿਵ ਹੋਵੇ। ਔਰ ਉਸਦੇ ਨਾਲ ਐਕਸਰਸਾਈਜ਼ ਉਸ ਸਲੀਪ ਕੋਅਲਿਟੀ ਵੀ ਬੈਟਰਲ ਹੁੰਦੀ ਹੈਗੀ।
ਹਾਂਜੀ ਹਾਂ ਇਹ ਤਾਂ ਹੈ ਨਾਲੇ ਆਪਾਂ ਨੂੰ ਹਨਾ ਜਿੱਦਾਂ ਸਟਰ੍ਰੈਸ ਹੁੰਦਾ ਫਿਰ ਆਪਾਂ ਮੈਡੀਟੇਸ਼ਨ ਵਗੈਰਾ ਕਰ ਲੈਨੇ ਹ ਹਨਾ ਤੇ ਉਹਦੇ ਨਾਲ ਜਿਹੜਾ ਆਪਣਾ ਅ ਮੈਡੀਟੇਸ਼ਨ ਕਰਨ ਨਾਲ ਫਿਰ ਆਪਣਾ ਜਿਹੜਾ ਮਾਈੰਡ ਆ ਉਹ ਫਰੈਸ਼ ਹੋ ਜਾਂਦਾ ਆ ਮਤਲਬ ਚਲੋ ਥੋੜਾ ਮੋਟਾ ਆਪਾਂ ਨੂੰ ਰਿਲੈਕਸ। ਮਿਲਦਾ ਆ ਵੀ ਹਾਂ ਜੋ ਆਪਾਂ ਓਵਰ ਥਿੰਕਿੰਗ ਕਰਦੇ ਆ ਸੋਚਦੇ ਆ ਮੈਡੀਟੇਸ਼ਨ ਨਾਲ। ਬਹੁਤ ਜ਼ਿਆਦਾ ਆਪਾਂ ਨੂੰ ਫ਼ਰਕ ਪੈਂਦਾ ਆ। ਆਪਣਾ ਦਿਮਾਗ ਆ ਉਹ ਸ਼ਾਂਤ ਹੁੰਦਾ ਏ।
ਦਿਮਾਗ ਬਿਲਕੁਲ ਸ਼ਾਂਤ ਹੁੰਦਾ ਹੈਗਾ। ਅੱਜ ਦੇ ਟਾਈਮ ਵਿੱਚ ਮੋਬਾਇਲ ਫੋਨ ਚ ਕੰਪਿਊਟਰ ਚ ਨਾ ਸਾਡੇ ਤੇ ਲਾਈਫ ਨੂੰ ਇੰਨਾ ਲੇਜ਼ੀ ਬਣਾ ਦਿੱਤਾ ਹੈਗਾ। ਉਥੇ ਐਕਸਜਸਾਈਜ਼ ਹੋਰ ਵੀ ਇੰਪੋਰਟੈਂਟ ਹੋ ਗਈ ਐ। ਲੋਕ ਬਾਹਰ ਕਹ ਜਾ ਕਹਿ ਨੇ ਦੀ ਜਗ੍ਹਾ ਘਰ ਵਿੱਚ ਬੈਠਦੇ ਟਾਈਮ ਸੈਂਡ ਕਰਦੇ ਨੇ ਜੋ ਸਿਹਤ ਈ ਚੰਗਾ ਨੀ ਹੈਗਾ। ਇਸ ਕਰਕੇ ਨਾ ਹਰ ਕਿਸੀ ਨੂੰ ਚਾਹੀਦਾ ਹੈਗਾ ਉਹ ਤਾਂ ਆਪਣੇ ਦਿਨ ਚ ਕੁਛ ਸਮੇਂ ਨਿਕਾਲ ਕੇ ਫਿਜ਼ੀਕਲ ਐਕਟੀਵਿਟੀ, ਜ਼ਰੂਰ ਕਰੇ।
ਹਾਂਜੀ ਹਾਂ ਹੁਣ ਦੇਖੋ ਅੱਜ ਕੱਲ ਅ ਤੁਸੀਂ ਕਹਿ ਮ ਨਾ ਮੋਬਾਇਲਾਂ ਦਾ ਪਹਿਲਾਂ ਆਪਾਂ ਸਵੇਰੇ ਉੱਠ ਕੇ ਪਹਿਲਾਂ ਮੋਬਾਇਲ ਹੀ ਚੈੱਕ ਕਰ। ਦੇ ਆ ਦੇਖਲੋ ਆਪਾਂ ਹੋਰ ਕੁਛ ਨੀ ਕਰਦੇਗੇ, ਉਹਦੇ ਹਾਂ। ਆਪਾਂ ਦਸ ਪੰਦਰਾਂ ਜਾਂ ਵੀਹ ਮਿੰਟ ਆਪਾਂ ਏਦਾਂ ਹੀ ਖ਼ਰਾਬ ਕਰ ਦੀਨੇ ਆ ਫੋਨ ਦੇ।
ਨਈ ਇੱਕ ਵਾਰ ਤੁਸੀਂ ਸਕਰੋਲ ਕੋਈ ਨਾ ਬੈਠ ਜਾਉ ਨਾ ਤੋਂ ਹੱਕ ਤੋਂ ਫੋਨ ਨੀ ਛੁੱਟਣਾ ਹੈਗਾ।
ਹਾਂਜੀ ਹਾਂ ਤੇ ਦੇਖਣਾ ਵੀ ਤਾਂ ਕਰਕੇ ਆਪਣਾ ਦੇਖ ਲੋ ਸਵੇਰੇ ਕਿੰਨਾ ਟਾਈਮ ਵੇਸਟ ਹੋ ਜਾਂਦਾ ।ਜਦੋਂ ਆਪਾਂ ਸੁਤ ਤੇ ਉੱਠਦੇ ਈ ਫੋਨ ਚੱਕਦੇ ਆ ਨਾ ਉਹਦੇ ਕਰਕੇ ਵੀ ਜੇ ਉਹ ਟਾਇਮ ਨੂੰ ਆਪਾਂ ਐਕਸਰ ਸ ਅਮ ਮਲਬ ਐ ਐਕਸਾਈਜ ਕਤਸ ਕਸਰਤ ਕਰੀਏ ਹਨਾ। ਤਾਂ ਗ ਕਿੰਨਾ ਵਧੀਆ ਆ। ਹੋ ਜਵੇ ਆਪਣੀ ਲਾਈਫ ਅ।
ਹਾਂਜੀ ਬਿਲਕੁਲ-ਬਿਲਕੁਲ-ਬਿਲਕੁਲ।
ਹਾਂ। ਬ ਇਹ ਹੁਣ ਦੇਖ ਲੋ ਅ ਗ ਆਪਾਂ ਤਾਂ ਚਲੋ ਫਿਰ ਵੀ ਠੀਕ ਆ ਅੱਗੇ ਜਿਹੜਾ ਫਿਊਚਰ ਚ ਆਉਣ ਵਾਲੇ ਬੱਚੇ ਆ ਉਹ
ਉਹਨਾਂ ਦੀ ਤਾਂ ਲਾਈਫ ਬਿਲਕੁਲ ਹੀ ਹਾਂ ਬ ਐਕਸਰਸਾਈਜ਼ ਵੀ ਨੀ ਕਰਨੀ ਹੈਗੀ ਔਰ ਉੱਪਰ ਤੇ ਤਾਂ ਫੋਨ ਹੀ ਫੋਨ ਚਲਾ ਲਿਆ ਵ
ਹਾਂਜੀ ਹਾਂ ਫੋਨ ਈ ਨੀ ਛੱਡਦੇ ਬੱਚੇ ਚੇਤ ਆ ਜਮਾ ਬਿਲਕੁਲ ਵੀ ਹਾਂਜੀ ਹਾਂ ਤੇ ਤੇ ਐਵੇਂ
ਕਸਰਤ ਵੀ ਕੁੱਝ ਵੀ ਕਸਰਤ ਹੁੰਦੀ ਹੈਗੀ ਆਸਾਨ ਜੈੇ ਮੋਰਨਿੰਗ ਵੋਕ ਹੋ ਗਈ ਨੀ ਜੋਗਿੰਗ ਹੈ ਰਨਿੰਗ ਹੈ ਸਾਈਕਲਿੰਗ ਯੋਗਾ ਤੇ ਜਿੰਮ ਕਿੰਨੇ ਵਰਕ ਆਊਟ ਹੁੰਦੇ ਨੇ ਨਾ ਹਰ ਇਨਸਾਨ ਆਪਣੀ ਆਪਣੀ ਏਜ ਉਸ ਦੇ ਹਿਸਾਬ ਨਾਲ ਐਕਸਰਸਾਈਜ਼ ਚੂਜ ਕਰ ਸਕਦਾ ਹੈ ਪਰ ਇੱਕ ਗੱਲ ਇਹ ਵੀ ਹੈਗੀ ਤੁਸੀਂ ਜ਼ਿਆਦਾ ਕਸ ਕਰਦੇ ਹੋ ਤੁਸੀਂ ਲਿਮਟ ਚਕਸ ਕਰਨਾ ਚਾਹੀਦਾ ਹੈਗਾ ਜ਼ਿਆਦਾਕਸ ਕਰਦੇ ਹੋ ਮਸਲ ਖਿੱਚ ਜਾਂਦੀ ਤੁਹਾਡਾ ਬੋਡੀ ਪੇਨ ਹੋ ਜਾਣਾ ਤੁਹਾਨੂੰ ਜ਼ਿਆਦਾ ਐਕਸਰਸਾਈਜ਼ ਕਰਨਾ ਬੋਡੀ ਥੱਕ ਜਾਂਦੀ ਹੈ ਫਿਰ ਉਸ ਤੋਂ ਕਰਕੇ ਬੰਦਾ ਐਕਟ ਤਾਂ ਨਹੀਂ ਰਹਿਣਾ ਹੈਗਾ ਨਾ ਪੂਰੇ ਦਿਨ ਵਿੱਚ ਫਿਰ ਸੋਤਾ ਹੀ ਰਹਿਣਾ ਹੈ
ਹਾਂਜੀ ਹਾਂ ਉਹਦੇ ਕਰਕੇ ਨਾ ਪਹਿਲਾਂ ਵੀ ਫੇਰ ਮਤਲਬ ਜਦੋਂ ਆਪਾਂ ਐਕਸਰਸਾਈਜ਼ ਸ਼ੁਰੂ ਕਰਦੇ ਹਾਂ ਉਦੋਂ ਆਪਾਂ ਨੂੰ ਬਹੁਤ ਪੇਨ ਹੁੰਦੀ ਹੈ ਮਤਲਬ ਆਪਣੀ ਬੋਡੀ ਵਿੱਚ ਵਿੱਚ ਬਹੁਤ ਪੇਨ ਹੁੰਦੀ ਆ ਹਨਾ ਤੇ ਅਹ ਆਪਾਂ ਨੂੰ ਏਦਾਂ ਲੱਗਦਾ ਵੀ ਨਹੀਂ ਅੱਜ ਨਹੀਂ ਹੋਣੀ ਪੀਣ ਪਰ ਜਿੱਦਾਂ ਜਿੱਦਾਂ ਆਪਾਂ ਕਰੀ ਜਾਂਦੇ ਹਾਂ ਮਤਲਬ ਰੂਟੀਨ ਚ ਕਸਰਤ ਉਹ ਫਿਰ ਆਪਾਂ ਨੂੰ ਆਦਤ ਪੈ ਜਾਂਦੀ ਹੈ ਫਿਰ ਮਤਲਬ ਆਪਾਂ ਨੂੰ ਇੰਨਾ ਔਖਾ ਨਹੀਂ ਲੱਗਦਾ ਹੈ ਗਾ
ਹਾਂਜੀ-ਹਾਂਜੀ ਬਸ ਇੱਕੋ ਵਾਰੀ ਆਦਤ ਦੀ ਬਾਤ ਹੈਗੀ ਇਕ ਵਾਰ ਆਦਤ ਪੜ ਗਈ ਜ ਤੁਸੀਂ ਕਦੋਂ ਵੀ ਐਕਸਰਸਾਈਜ਼ ਕਰਦੇ ਹੋ ਤਾਂ ਤੁਸੀਂ ਬੋ ਤੁਹਾਡੀ ਬੋਡੀ ਇੰਨੀ ਦਰਦ ਨਹੀਂ ਹੋਗੀ ਜਿੰਨੀ ਪਹਿਲੀ ਵਾਰ ਤੋਂ ਹੁੰਦੀ ਹੈ।
ਹਾਂਜੀ ਹਾਂ ਮਤਲਬ ਜਦੋਂ ਆਪਾਂ ਪਹਿਲੀ ਵਹਿਲੀ ਵਾਰ ਕਰਦੇ ਹਾਂ ਤਾਂ ਫਿਰ ਮਤਲਬ ਲੈਗਜ਼ ਮਤਲਬ ਚੱਕੀਆਂ ਨੀ ਜਾਂਦੀਆਂ ਬਿਲਕੁਲ ਉੱਠਿਆ ਨੀ ਜਾਂਦਾ ਪਿੱਠ ਤੋਂ ਹਨਾ। ਤੇ ਪਿੱਠ ਵੀ ਬਹੁਤ ਦੁੱਖਦੀ ਹੈ ਪਰ ਫੇਰ ਮਤਲਬ ਜਦੋਂ ਆਪਾਂ ਕੰਟੀਨਿਊ ਕਰੀ ਜਾਂਦੇ ਹਾਂ ਫੇਰ ਮਤਲਬ ਵਧੀਆ । ਚਲੋ ਬੈਲਸ ਬਣ ਜਾਂਦਾ ਏ।
ਹਾਂ ਜੀ ਹਾਂ ਜੀ ਬਸ ਇਹੀ ਗੱਲ ਹੈਗੀ ਨਾ । ਅੱਜ ਕੱਲ੍ਹ ਤਾਂ ਬੱਚਾ ਵੀ ਨੀ ਮੰਨਦੇ ਹੈਗੇ ਸੁਬਹ ਉੱਠ ਤੋਂ ਐਕਸਰਸਾਈਜ਼ ਕਰਨਾ । ਛੁੱਟੀਆਂ ਪੜ ਗਈਆ ਤੇ ਕੀ ਹੋਇਆ ਤੁਸੀਂ ਸੁਬਹ ਉੱਠ ਕੇ ਐਕਸਰਸਾਈਜ਼ ਕਰ ਲਿਓ । ਤੀਹ ਵੀਹ ਤੀਸ ਮੀਨ ਤੁਸੀਂ ਨਿਕਾਲ ਲਿਓ ਸੁਬ । ਆਪਣੇ ਦੋਸਤ ਨਾਲ ਗੱਲਾਂ ਕਰਕੇ ਤੁਸੀਂ ਬਾਹਰ ਜਾਓ ਤੁਸੀਂ ਖੇਲੋ। ਕੁੱਦੋ ਕੁੱਝ ਵੀ ਕਰੋ । ਤੁਸੀਂ ਕਰੋ ਤਾਂ ਸਹੀ ਕੁਝ। ਅੱਛ ।
ਹਾਂ ਹਾਂ। ਨਹੀਂ ਪਰ ਬੱਚੇ ਬਿਲਕੁਲ ਵੀ ਨੀ ਸੁਣਦੇ ਐਕਸਰਸਾਈਜ਼ ਨੂੰ ਤਾਂ ਮਤਲਬ ਉਹਨਾ ਨੂੰ ਪਤਾ ਹੀ ਨੀ ਵੀ ਹਾਂ ਕੀ ਕੀ ਬੈਨੀਫਿਟ ਨੇ ਐਕਸਰਸਾਈਜ਼ ਕਰਨ ਦੇ ਤੇ । ਆਪਾਂ ਨੂੰ ਚਲੋ ਚਾਹੀਦਾ ਵੀ ਹਾਂ ਬੱਚਿਆਂ ਨੂੰ ਡਾਂਟ ਕੇ ਜਾਂ ਜਿਦਾਂ ਮਰਜੀ ਹਨਾ ਤੇ ਚਿੜ । ਦੇਖ ਕੇ ਉਹਨਾਂ ਨੂੰ ਜਿੱਦਾਂ ਮਰਜ਼ੀ ਆਪ । ਆਪ ਉਹਨਾਂ ਨੂੰ ਐਕਸਰਸਾਈਜ਼ ਕਹੀਏ ਵੀ ਕਰੋ ਚਾਹੇ ਮਤਲਬ ਜਾਓ ਆਪਣੇ ਦੋਸਤਾਂ ਨਾਲ ਬਾਹਰ ਜੋਗਿੰਗ ਵਗੈਰਾ ਕਰੋ ਹਨਾ ।
ਹਾਂ ।
ਚਲੋ ਵਧੀਆ । ਉਹਨਾਂ ਦਾ ਵੀ ਮਾਇੰਡ ਫਰੈਸ਼ ਹੋ ਜਾਂਦਾ ਨਾਲੇ ਉਹਨਾਂ ਦੀ ਜਿਹੜੀ ਬੋਡੀ ਆ ਉਹ ਵਧੀਆ। ਵਧੀਆ ਚਲੋ ਉਹ ਰਹਿੰਦੀ ਹੈ ।
ਹਾਂਜੀ ਬਿਲਕੁਲ ਬਿਲਕੁਲ ਬਸ ਇਹੀ ਗੱਲ ਹੈਗੀ ਮੈਂ ਵੀ ਆਪਣੇ ਬੱਚਿਆਂ ਨੂੰ ਵੀ ਇਹੀ ਸਮਝਾ ਲੈਂਦੀ ਹਾਂ ਕਿ ਤੁਸੀਂ ਸੁਬਹ ਸੁਬਹ ਉੱਠ ਕੇ ਆਪਣੀ ਐਕਸਾਈ ਤੇ ਜਾਇਆ ਕਰੋ । ਹੁਣ ਮੈਂ ਵੀ ਜਾਊਂ ਤਾਂ ਕਿ ਮੇਰਾ ਵੀ ਥੋੜਾ ਵੇਟ ਘੱਟ ਹੋ ਜਾਏ
ਹਮ ਹਮ ਬੱਚਿਆਂ ਨੂੰ ਲੈ ਕੇ ਤੁਸੀਂ ਚਲੋ ਚੱਲ ਜੇ । ਹਨਾ ਐਕਸਰਸਾਈਜ਼ ਵਗੈਰਾ ਪਾਰਕ । ਚ ਹੁੰਦੀ ਹੈ। ਮਤਲਬ ਕਾਫੀ ਕਰਦੇ ਨੇ ।
ਹਾਂਜੀ ਬਿਲਕੁਲ ਬਿਲਕੁਲ ਚਲੋ ਫਿਰ ਮੈਂ ਤੈਨੂੰ ਕਰਨੀ ਹਾਂ ਕੋਲ ਔਰ ਮੈਂ ਤੁਹਾਨੂੰ ਦੱਸਦੀ ਹਾਂ ਕਿ । ਅਗਰ ਮੈਂ ਐਕਸਪ੍ਰੈਸ ਤੋਂ ਜਾਂਦੀ ਹਾਂ ਤਾਂ ਮੈਂ ਤੈਨੂੰ ਬਤਾ ਦਿੰਦੀ ਹਾਂ ।
ਠੀਕ ਹੈ ਠੀਕ ਹੈ। ਜ਼ਰੂਰ ਜੀ।
ਚਲੋ ਜੀ। ਸਤਿ ਸ੍ਰੀ । ਕਾਲਜ ।
ਸਤਿ ਸ਼੍ਰੀ ਅਕਾਲ।